ਹੈਲੋ
ਹੈਲੋ
ਹਾਂਜੀ ਹਾਂਜੀ ਬੋਲੋ ਕੀ ਕਹਿ ਰਹੇ ਹੋ ਇਕੱਠਾ ਤੋਲ ਉਹ ਹੋਇਆ ਨੀ
ਤੇ ਹੋਗਿਆ ਤੁਹਾਡਾ ਰਹ ਗਿਐ
ਅੱਛਾ ਆ ਕੋਈ ਗੱਲ ਨੀ ਹ ਹ ਕੋਈ ਗੱਲ ਨੀ ਹੋਰ ਸੁਣਾਓ
ਬਸ ਵਧੀਆ
ਇਹ ਮਤਲਬ ਕਿ ਹੁਣ ਮੈਂ ਵੀ ਲਗਾਤਾਰ ਕਿਸੇ ਨੂੰ ਚਾਰ ਪੰਜ ਕੋਲਸ ਕਰਾਂ ਤਾਂ ਜਾ ਕੇ ਮੇਰਾ ਕੰਪਲੀਟ ਹੋਏਗਾ ਹੈਂ
ਹਾਂ ਹੁਣ ਮੈਂ ਫੋਨ ਕੱਟਾਂਗੀ ਫੇਰ ਤੁਸੀਂ ਮੈਨੂੰ ਕੋਲ ਕਰਿ ਤੁਹਾਡਾ ਟਾਸਕ ਕੰਪਲੀਟ ਹੋਏਗਾ
ਚਲੋ ਕੱਟੋ ਫਿਰ ਮੈਂ ਕਰਨਾ ਅੱਛਾ ਅੱਛਾ ਠੀਕ ਆ ਠੀਕ ਅੱਛਾ ਠੀਕ ਠੀਕ ਹੋਰ ਸੁਣਾਓ ਚਲ ਮੈਂ ਲਿਆਣਾ ਇੱਕ ਮਿੰਟ ਪੀਸ ਇੱਕੈਕਿੰਡ ਹੋਲ ਰੱਖਣਾ ਜਿਹੜਾ ਆਹੋ ਗਿਣਤੀ ਕਰ ਲੈਣਾ ਨੀ ਦੇਰ ਪੀਸ ਕਿੰਨੇ ਇੱਕ ਸੌ ਵੀ ਇੱਕ ਸੋ ਵੀ ਚੱਲ ਮੈਂ ਲਿਆਨਾ ਫਿਰ ਉਪਰੋਂ ਪੈਸੇ ਹਾਂਜੀ ਹੋਰ ਸੁਣਾਓ ਜੀ ਤੁਸੀਂ
ਵਧੀਆ
ਬਾਨ ਹੈਲੋ
ਹਾਂਜੀ
ਅ
ਮ ਟਾ ਕੰਪਲੀਟ ਕਰਨਾ ਹੀ ਨੀ ਹੈ
ਹਾਂਜੀ ਨਹੀਂ
ਤੁਹਾਨੂੰ ਵੀ ਕੌਣ ਕਰ ਹੈਂ
ਹਂਜੀ
ਤੁਹਾਨੂੰ ਵੀ ਤਾਂ ਕਾਲ ਕਰਨੀ ਪਏਗੀ ਨਾ ਕੋਾਲ ਰਿਸੀਵ ਕਰਨਾ ਟਾਸ
ਅੱਛਾ ਅੱਛਾ ਤੇ ਹੁਣ ਮੈਂ ਠੀਕ ਠੀਕ ਮੈਂ ਕਰ ਕਰ ਸਕਦਾ ਹੁਣ ਤੁਹਾਨੂੰ ਫਿਰ
ਹਾਂ ਇੱਕ ਮਿੰਟ ਮਾ ਟਾਈਮ ਦੇਖਦਾ ਇੱਕ ਮਿੰਟ ਇੱਕ ਮਿੰਟ ਆਇ ਤਿੰਨ ਮਿੰਟ ਪੰਜ ਮਿੰਟ ਮ ਕੋਾਲਜ ਹੈਗੀ ਨਾ ਫ ਮੈ ਘਰ ਕੱਟਦਾ ਨ ਮ ਤੁਸੀਂ ਕਰਿਓ ਫੋਨ
ਠੀਕ ਠੀਕ ਤੇ ਇਹ ਇਹਨੀਆਂ ਗੱਲਾਂ ਬਾਤਾਂ ਕਿਥੋ ਲਿਆਵਾਗੇਂ ਗਲਾ ਵਾਸਤੇ ਹੈਂ।
ਤੇ ਜਿਹੜੀ ਗੱਲਬਾਤ ਕਰਨੀ ਆ ਹਾਂ ਜਿਵੇਂ ਕਿ ਗਰਮੀ ਦੀ ਟੀਵੀ ਦੀ ਫੋਨ ਦੀ
ਅੱਛਾ ਠੀਕ ਠੀਕ ਚਲੋ ਹੁਣ ਮੈਂ ਤੁਹਾਨੂੰ ਤੁਹਾਡੇ ਨਾਲ ਫਿਰ ਫੋਨ ਤੋਂ ਉਹ ਸ਼ੁਰੂ ਹੋਵਾਂਗਾ।
ਕੋਈ ਕਿ
ਹੋਰ
ਮੈਂ ਵਧੀਆ
ਤੇ ਤੁਸੀਂ ਪੀੜੀ ਚ ਆਜੂ ਕਿ ਨਹੀਂ ਹਜੇ
ਮੈਂ ਪੰਜ ਵਜੇ ਦੀਦੀ
ਬੜੀ ਛੇਤੀ ਪੀਂਦੇ ਜੇ।
ਮੈਂ ਵੈਸੇ ਸ਼ਾਮੀ ਚਾਹ ਕੱਟ ਪੀਦੀ ਆ
ਅੱਛਾ ਠੀਕ ਏ
ਸਵੇਰੇ ਇਕੋ ਟਾਈਮ ਹੀ।
ਠੀਕ ਠੀਕ। ਤੇ ਤੁਹਾਡੇ ਉੱਥੇ ਮੈਂ ਸੁਣਿਆ ਨਮਕੀਨ ਬੜੀ ਫੇਮਸ ਹੈਗੀ ਜੰਮੂ ਦੀ
ਨਮਕੀਨ ਤਾਂ ਨੀ ਹੈ ਅਖਰੋਟ ਹੈ ਫੇਮਸ।
ਅਛਾ ਨਮਕੀਨ ਨੀ ਆ ਨਮਕੀਨ ਰਵਾੜੀ ਦੀ ਹੈ।
ਠੀਕ ਅੱਛਾ ਅਖਰੋਟ ਨੇ ਇਥੇ ਦੇ ਫੇਮਸ।
ਹਾਂ ਅਖਰੋਟ ਹੋਗੇ ਏ ਸੇਬ ਹੋਗੇ। ਏ
ਹੂੰ ਹਾਂ ਕਸ਼ਮੀਰੀ ਸੇਬ ਲਾਲ ਸੁਰਖ।
ਸੇਬ ਤਿੰਨ ਚਾਰ ਤੇਕੇ ਦਾ ਮਿਲਦਾ ਰਤੀਲਾ ਸੇਬ ਹੋਰ ਦੂਜੇ ਪਹਾੜੀ ਸੇਬ ਕਸ਼ਮੀਰੀ ਸੇਬ।
ਅੱਛਾ
ਹੂੰ
ਠੀਕ ਠੀਕ
ਤੇ ਤਰੀਕੇ ਦਾ ਥੋੜਾ
ਹੂੰ
ਅਖਰੋਟ ਅੇ ਅਖਰੋਟ ਉਹਨਾਂ ਵਾਸਤੇ ਅੱਛੇ ਆ ਜਿਹਨਾਂ ਨੂੰ ਮਤਲਬ ਪਤਾ ਆ ਕਿ ਹਾਂ ਇਹ ਅਖਰੋਟ ਸਹੀ ਹੈ। ਨਹੀਂ ਤੇ ਦੁਕਾਨ ਤਾਂ ਹੈ ਨਾ ਗ਼ਲਤ ਅਖਰੋਟ ਫੜਾ ਦਿੰਦੇ ਆਪ।
ਅੱਛਾ ਮਤਲਬ ਅਸੀਂ ਉੱਥੇ ਗਏ ਸੀ ਨਾ ਆਪਣਾ ਵੈਸ਼ਨੋ ਦਰਬਾਰ ਉੱਥੇ ਬੜੇ ਜਣੇ ਨੇ ਲਾ ਕੇ ਰੱਖੇ ਦੇ ਹੀ ਹੈ ਆਪਣਾ।
ਹਾਂ ਕਿਸਾਨ ਹੋਣੀ ਚਾਹੀਦੀ ਆ ਮਤਲਬ ਆਪਣਾ ਦੁਕਾਨਦਾਰ ਬਣਿਆ ਹੋਣਾ ਚਾਹੀਦਾ ਤਾਂ ਸਹੀ ਹੈ ਨਹੀਂ ਤੂੰ ਐਵੇਂ ਰੋੜੇ ਭਾ ਦਿੰਦੇ ਆ ਹੁਣ ਪਤਾ ਸੰਗਤ ਬਾਹਰ ਦੀ ਹੈ ਹ ਕਿ ਉਹ ਸੰਗਤ ਵੇਖ ਕਿ ਨਾ ਅਖਰੋਟ ਬਾਹਰ ਦੇ ਫੜਉਂਦੇ ਆ ਪੱਥਰ ਜੇ
ਹਮ
ਮ ਡੈਡੀ ਆਏ ਸੀ ਨਾ ਫਸਟ ਡੈਡੀ ਨੂੰ ਮਨਾ ਕੀਤਾ ਮੈਂ ਡੈਡੀ ਨਾ ਲਓ ਇੱਥੋਂ ਤੁਹਾਨੂੰ ਸ਼ੋਪ ਦਵਾਾਨੇ ਆ ਜਾਂਦੇ ਨਹੀਂ ਮੈਂ ਰਘੁਨਾਥ ਪੰਜਾਬ ਦੇ ਕੋਲੋਂ ਹੀ ਲਾ ਗਾਖਰੋਡ ਉਥੋਂ ਲਤੇ ਉਹਨੇ ਦਿਖਾਏ ਤੇ ਬੜੇ ਅੱਛੇ
ਹਮ
ਰਜ ਜਾ ਕੇ ਤੋੜੇ ਨਾ ਦਾ ਜਾ ਕੇ ਉਹ ਟੁੱਟ ਨ
ਅੱਛਾ
ਪਰਾ ਕਰ ਜੈੜੀ ਰੱਖ ਲੋਓ ਕੋਈ ਐ ਮਾਰਨ ਦੇ ਕੰਮ ਮਣਗੇ ਆਹੋ ਵੱਡਿਆਂ ਦਾ ਭਰਾ ਕਹਿੰਦੇ ਵੀ ਰਖ ਲਓ ਕੋਈ ਐ ਕਹਨੂੰ ਮਾਰਨ ਦਾ ਕੰਮ ਆ
ਠੀਕ ਹੈ
ਕਰੜ ਨਾ ਭੱਠੀ ਚ ਕਰ ਲਏ ਲੱਕੜਾਂ ਦੇ ਨਾਲ ਅਖਰੋਟ
ਹਮ
ਨਿਕਲਦੀ ਲੱਕੜਾਂ ਦੇ ਨਾਲ ਪੱਠੀ ਚ ਗ ਕਿੱਲੋ ਦੋ ਕਿੱਲੋ ਕਰੋਟ
ਅੱਛਾ ਸਹੀ ਗੱਲ ਆ ਹੋਰ ਸੁਣਾਓ
ਬਸ ਵਧੀਆ
ਠੀ ਮੈਂਗੇ ਹੋ ਗਏ ਆ
ਹਾਂ ਹੋ ਗਿਆਂ। ਹੁਨ ਤੁਸੀ ਕਰੋ ਬੈਕ ਕਾੱਲ।
ਠੀਕ।